ਹੈਲੋ, ਹਾਂਜੀ ਸਤਿ ਸ਼੍ਰੀ ਕਾਲ ਜੀ
ਹਾਂਜੀ, ਸ ਸ੍ਰੀ ਕਾਲ, ਹੋਰ ਕੀ ਹਾਲ ਏ ਜੀ
ਠੀਕ-ਠਾਕ, ਬੋਤ ਟਾਈਮ ਬਾਦ ਯਾਦ ਕੀਤਾ ਤੁਸੀਂ ਤੇ
ਅੱਛਾ, ਬਸ ਬਿਜ਼ੀ ਹੈਗੇ ਸਾਂ
ਅੱਛਾ, ਬਸ
ਬੱਚਿਆਂ ਦੀਆਂ ਛੁੱਟੀਆਂ ਚਲਦੀਆਂ ਪਈਐਂ, ਬੱਚਿਆਂ ਨੇ ਪਰੇਸ਼ਾਨ ਕੀਤਾ ਹੋਇਐ ਹੁਣ ਬੱਚੇ ਖੇਲਣ ਗਏ ਨੇ ਬਾਰ, ਮੈਂ ਕਿਹਾ ਚੱਲ ਵੇਲੇ ਆਂ ਦੋ ਮਿੰਟ ਫੋਨ ਕਰ ਲਈਏ
ਅੱਛਾ, ਸਭ ਦੇ ਘਰਾਂ ਚ ਏਹੀ ਹਾਲ ਏ ਬਸ
ਹੋਰ ਕੀ, ਬੱਚੇ ਬੜਾ ਤੰਗ ਕਰਦੇ ਨੇ, ਹਾਂ
ਸਾਡੇ ਘਰ ਨਨਾਨਾਂ ਆਈਆਂ ਹੋਈਆਂ ਸੀ ਤੇ ਹੁਣ ਗਈਆਂ ਨੇ ਕੱਲ ਈ ਗਏ ਨੇ ਓਹ ਵੀ ਵਾਪਿਸ
ਤੂਂਏ
ਨਨਾਨਾਂ ਆਈਆਂ ਹੋਈਆਂ ਸੀ
ਅੱਛਾ, ਨਨਾਨਾਂ। ਕਿੰਨੀਆਂ ਨਨਾਨਾਂ ਤੁਹਾਡੀਆਂ? ਅੱਛਾ
ਹਾਂਜੀ, ਓਹ ਵੀ ਕੱਲ ਹੀ ਗਏ ਨੇ ਵਾਪਸ। ਹਾਂਜੀ, ਮੈਰਿਡ ਨੇ
ਚਲੋ ਠੀਕ ਏ, ਓਹਨਾਂ ਨੇ ਵੀ ਤੇ ਆਣਾ ਈ ਏ ਵਚਾਰੀਆਂ ਨੇ ਹੋਰ ਕਿੱਥੇ
ਬਸ ਜੀ ਓਹਨਾਂ ਦਾ ਆਪਨਾ ਘਰ ਏ, ਆਪਨਾ ਘਰ ਏ ਓਹਨਾਂ ਨੇ ਆਨਾ ਈ ਏ।
ਹੋਰ
ਬਸ ਜੀ ਵਦੀਆ, ਤੁਸੀਂ ਸੁਣਾਓ।
ਬਸ ਜੀ ਵੇਲੇ ਸਾਂ ਹੁਣ ਮੈਂ ਕਿਹਾ ਚੱਲ ਕੋਲ ਕਰ ਲਾਂ। ਬੜੇ ਦਿਨ ਹੋ ਗਏ ਗੱਲ ਹੀ ਨੀ ਕੀਤੀ।
ਅੱਛਾ ਜੀ। ਚਲੋ ਵਧੀਆ ਜੀ ਕਿਸੇ ਬਹਾਨੇ ਯਾਦ ਤੇ ਕੀਤੈ।
ਹੂੰ, ਹੋਰ। ਫੇਰ ਰਾਤ ਦਾ ਹੋ ਜਾਣੈ ਫੇਰ ਸਵ
ਬਸ ਜੀ, ਸਭ ਦਾ ਇਓ ਹਾਲ ਐ। ਅਸੀ ਵੀ ਹੁਣੇ ਗੈਸਟ ਆਏ ਹੋਏ ਸੀ ਕੋਈ ਓਹ ਗਏ ਨੇ ਚਾਅ ਪਾਣੀ ਵਗੈਰਾ ਪੀ ਕੇ ਤੇ ਹੁਣ ਥੋੜਾ ਜਾ ਮੈਂ ਕਿਹਾ ਚੱਲ ਉੱਪਰ ਜਾਵਾਂ ਥੋੜਾ ਸ਼ਤ ਤੇ ਪਾਣੀ ਪਾ ਆਵਾਂ ਤੇ ਥੋੜਾ ਪੌਧ ਧਿਆਂ ਵਗੈਰਾ ਨੂੰ ਪਾਣੀ ਪਾ ਆਵਾਂ।
ਠੀਕ ਏ। ਪੌਦੇ ਵੀ ਲਾਏ ਹੋਏ ਨੇ।
ਹਾਂਜੀ ਪੌਦੇ ਲਗਾਏ, ਥੋੜੇ ਬੋਤੇ ਲਗਾ ਲਈਦੇ ਨੇ, ਕੀ ਕਰਨਾ। ਅਸੀ ਤਾਂ ਲਾਨੇ ਨੀ।
ਓਨੂੰ ਬੜਾ ਸ਼ੌਕ ਐ।
ਹਾਂਜੀ, ਅੱਛੀ ਗੱਲ ਐ, ਲਗਾਣੇ ਵੀ। ਲਗਾਣੇ ਚਾਈਦੇ ਨੇ ਵੈਸੇ ਵੀ ਨਾ।
ਐਲੋਵੇਰਾ, ਪੁਦੀਨਾ, ਪੱਥਰ ਚੱਟ, ਕੜੀ ਪੱ ਤਾ ਸਾਰੇ ਲਾਏ ਹੋਏ ਨੇ ਸਦਾਬਾਹਾਰ ਦੇ।
ਚਾਈਦੀ ਏ ਥੋੜੀ ਬੋਤੀ ਆਪਾਂ ਨੂੰ ਆਪਣੇ ਹਰੇਆਲੀ ਤੇ
ਹਰੇਆਲੀ, ਸਗੋਂ ਮੈਂ ਤੇ ਹੋਰ ਲਾਣੇ ਨੇ ਲਾਵਾਂਗੀ ਹੁਣ ਪਰ ਜ਼ਰਾ ਟੈਮ ਜੇਆ ਨੀ ਮਿਲਦਾ ਗਰਮੀ ਬੜੀ ਏ ਜਿਸ ਕਰਕੇ ਨਾ ਕੋਠੇ ਤੇ ਦੋ ਮਿੰਟ ਆਏਆ ਨੀ ਜਾਂਦਾ। ਸਵੇਰੇ ਈ ਫੇਰ ਧੁੱਪ ਚੜ ਆਂਦੀ ਏ।
ਹਾਂ ਏ ਤੇ ਹੈ। ਛੇ-ਸਾਢੇ ਛੇ ਵਜੇ ਧੁੱਪ ਆ ਜਾਂਦੀ ਏ।
ਫੇਰ ਕੀ ਏ ਧੁੱਪ ਏੱਚ ਕੰਮ ਨੀ ਹੁੰਦਾ ਕੋਠੇ ਤੇ।
ਨਈ ਅਸੀ ਤੇ ਫੇਰ ਏੱਕ ਵਾਰ, ਏੱਕ ਵਾਰ ਮੋਰਨਿੰਗ ਸਵੇਰੇ-ਸਵੇਰੇ ਪੈ ਜਾਂਦੈ ਸਾਢੇ ਪੰਜ ਛੇ ਵਜੇ ਕੋਲ, ਫੇਰ ਏੱਕ ਵਾਰ ਅਸ ਸ਼ਾਮ ਨੂੰ ਪਾ ਦਿੰਨੇ ਆਂ, ਹੋਰ ਕੀ।
ਬ ਜਰਾ ਮੌਸਮ ਬਦਲ ਲੇ। ਬਰਸਾਤਾਂ 'ਚ ਲਾਵਾਂਗੀ, ਛੇਤੀ ਉੱਗਦੇ ਨੇ ਪੇਡੇ।
ਵੈਸੈ ਏਨਾਂ ਨੂੰ ਵੀ ਪਾਨੀ ਦੀ ਲੋੜ ਏ। ਸਾਨੂੰ ਵੀ ਪਾ ਸਾਡਾ ਵੀ ਨੀ ਜੀਵਨ ਪਾਣੀ ਤੋਂ ਬਿਨਾਂ ਤੇ ਏਨਾਂ ਦਾ
ਹੋਰ, ਏ ਤੇ ਮੁਰਝਾ ਜਾਣੇ ਇੱਕ ਦਿਨ ਪਾਣੀ ਨਾ ਮਿਲੇ।
ਹਾਂ ਏਹਨਾਂ ਨੂੰ ਸਵੇਰੇ ਨਾ ਦਿਓ ਤੇ ਸ਼ਾਮ ਤੱਕ ਪ੍ਰੋਪਰ ਮੁਰਝਾਏ ਹੁੰ ਦੇ ਨੇ। ਫੇਰ ਜਿਵੇਂ ਏਨਾਂ ਨੂੰ ਵੀ ਪਾਨੀ ਮਿਲਦੈ ਏ ਵੀ ਖਿਲ ਜਾਂਦੇ ਨੇ। ਹਾਂਜੀ।
ਜਲ ਹੀ ਜੀਵਨ ਐ। ਜਲ ਦੇ ਨਾਲ ਈ ਜੀਵਨ ਐ।
ਪਰ ਜੇ ਅਸੀ ਆਪਣੇ ਏਧਰ ਵੈਸੇ ਥੋੜੀ ਬੋਤੀ ਬਰਬਾਦੀ ਕਰ ਲੈਂਨੇ ਆਂ ਪਾਨੀ ਦੀ ਕਿਉਂਕਿ ਕਈ ਸ਼ੈਰ ਐਸੇ ਨੇ ਜਿੱਥੇ ਪਾਨੀ ਦੀ ਬੋਹੋਤ ਦਿੱਕਤ ਏ।
ਦਿੱਕਤ ਆਈ ਦੀ ਏ ਮੁੰਬਈ ਵਾਲੇ ਪਾਸੇ, ਪਾਨੀ ਨੂੰ ਤੜਫਦੇ ਲੋਕੀ ਗੰਦਾ ਪਾਨੀ ਪੀਨ ਨੂੰ ਮਜਬੂਰ ਹੋਏਦੇ ਨੇ।
ਅੱਛਾ ਜੀ।
ਇਸਦੇ ਵਿੱਚ
ਓਹੀ ਨਾ ਕਈ, ਹਾਂ ਕਈ ਸ਼ੈਰਾਂ 'ਚ ਪਾਨੀ ਦੀ ਕਦੇ ਤੁਸੀ ਜੰਮੂ ਵਾਲੀ ਸਾਈਡ ਤੇ ਵੇਖ ਲੋ ਓਨਾਂ ਦੇ ਸਵੇਰੇ ਆਨੈ ਸਾਢੇ ਚਾਰ ਪੰਜ ਵਜੇ ਪਾਨੀ ਤੇ ਅਗਰ ਤੁਸੀ ਆਪਣਾ ਓਹੀ ਪਾਨੀ ਨੂੰ ਅਗਰ ਤੁਸੀ ਸਵੇਰੇ ਭਰ ਲੈਂਦੇ ਓ ਓਨਾਂ ਨੇ ਓਧਰ ਹੋਦੀਆਂ ਬਣਾਈਆਂ ਹੋਈਆਂ ਨੇ। ਘਰ ਦੇ ਵਿੱਚ ਨਾ, ਓਦੇ ਵਿੱਚ ਉਨੂੰ ਸਟੋਰ ਕਰਦੇ ਨੇ। ਅਗਰ ਤੁਸੀ ਭਰ ਲੋਗੇ ਠੀਕ ਐ ਨਈ ਤੇ ਫੇਰ ਪਾਨੀ ਸਾਰਾ ਦਿਨ ਨੀ ਆਏਗਾ। ਕਿਸੇ ਦਿਨ ਤੇ ਚਾਰ-ਚਾਰ ਦਿਨ ਨੀ ਪਾਨੀ ਆਂਦਾ।
ਹਾਂ ਅਈਯੋ ਹਿਸਾਬ ਵੱਡੇ ਸ਼ੈਰਾਂ ਵਾਲੇ ਅਈਯੋ ਸਾਬ ਹੁੰਦੈ। ਤਦ ਵਖਾਦੇ ਨੀ ਐਧਰ ਫਿਲ ਨਾਟਕਾਂ 'ਚ, ਫਿਲਮਾਂ ਦੇ ਇੱਚ ਬੰਬਈ ਵਾਲੇ ਪਾਸੇ। ਐਡੇ-ਐਡੇ ਵੱਡੇ ਡ੍ਰਾਮ ਭਰ ਕੇ ਰੱਖਦੇ ਨੇ ਓਧਰ ਵੀ ਅਈਓ ਸਾਬ ਹੈਗਾ।
ਹਾਂ ਇੱਧਰ ਵੀ ਅਸੀ-ਅਸੀ ਲਾਸਟ ਟਾਈਮ ਗਏ ਆਂ ਆਪਣੇ। ਭੂਆ ਜੀ ਘਾਰ ਗਏ ਸੀ, ਓਨਾਂ ਦੇ ਓਥੇ ਦੇਖੇਐ ਤੇ ਬ ਦੇਖ ਕੇ ਸਗੋਂ ਬੜੀ ਹੈਰਾਨ ਹੋਈ ਮੈਂ। ਤਦੀ ਇਨਾਂ ਦੀ ਤੇ ਪਾਨੀ ਦੀ ਬੜੀ ਦਿੱਕਤ ਏ ਤੇ ਅ ਸੀ ਲੋਗ ਏਧਰ ਵੇਸਟ ਕਰਨੇ ਆਂ। ਓਥੇ ਥੋੜਾ-ਥੋੜਾ ਪਾਨੀ ਨਾਲ ਹੱਥ ਧੋਈ ਜਾਂਦੇ ਨੇ, ਥੋੜੇ-ਥੋੜੇ ਪਾਨੀ ਨਾਲ ਨਾਈ ਜਾਂਦੇ ਨੇ।
ਓਹੀ ਨਾ ਕਦਰ ਓਨਾ ਨੂੰ ਹੁੰਦੀ ਜਿੰਨਾਂ ਚੀਜ ਮਿਲਦੀ ਨੀ ਹੈ। ਸਾਡੇ ਮਿਲ ਜਾਂਦੀ ਏਧਰ ਖੁੱਲੀ ਹਰਿਆਣੇ ਪੰਜਾਬ ਵੱਲ ਹਾਂ, ਤੇ ਹੋਰ
ਅਸੀ ਕੈਨੇਂ ਆਂ ਬਈ ਨਈ ਕੋਈ ਗੱਲ ਨਹੀਂ ਪਾਣੀ ਆਉਂਦਾ ਪਿਆ ਤੇ ਜਿੰਨਾ ਮਰਜ਼ੀ ਚਲਾਈ ਜਾਓ
ਤਾਂ ਹੀ ਉਹ ਵਾਰ-ਵਾਰ ਨਿਊਜ਼ ਵੀ ਦਿੰਦੇ ਨਾ ਪਾਣੀ ਬਚਾਓ ਪਾਣੀ ਬਚਾਓ
ਹਮ ਬਸ ਜੇ ਕੋਈ ਸਮਝੇ ਤੇ ਹੀ ਨਾ
ਹਮ
ਕਿ ਕੋਈ ਸਮਝੇ ਤੇ ਹੀ ਨਾ
ਹਾਂ
ਸਾਡੇ ਵੀ ਪਿਛਲੀ ਵਾਰ ਤੇ ਹਿਸਾਬ ਬੜੇ-ਬੜੇ ਟਾਈਮ ਮਤਲਬ ਰਾਤ ਦੀ ਗਈ ਸੀ ਫਿਰ ਸਵੇਰ ਤਕ ਕੱਟ ਲੱਗਦੇ ਰਹੇ ਨੇ, ਉਸ ਟਾਈਮ ਫੇਰ ਪੈਣੀ ਦੀ ਵੈਲਿਊ ਪਤਾ ਲੱਗਦੀ ਸੀ
ਹਾਂ, ਗਰਮੀ ਐ ਨਾ ਗਰਮੀਆਂ ਦੇ ਵਿੱਚ ਘੱਟ ਲੱਗਣੇ ਨੇ ਏਸੀ ਚੱਲ ਨੇ, ਸਭ ਕੁਛ ਚੱਲਣੇ ਨੇ, ਕੋਈ ਵੀ ਕੰਮ ਐਸਾ ਜਿਹੜਾ ਬਿਜਲੀ ਤੋਂ ਬਗੈਰ ਹੈਗਾ
ਬਿਲਕੁਲ-ਬਿਲਕੁਲ ਹਮ ਫਿਰ ਜਦੋਂ ਲਾਈਟ ਇਟ ਵਗੈਰਾ ਆਣ ਲਈ ਤੇ, ਫੇਰ ਦੂਸਰੇ ਇੱਧਰ ਦੇ ਟੂਲੂ ਪੰਪ ਹੁੰਦੇ ਨੇ ਸਮਰਸੀਪਲ ਤੇ ਲੱਗੇ ਨੀ ਹੁੰਦੇ ਕਈ-ਕਈ ਰੇਅਰ ਘਰ ਹੋਣਗੇ ਜਿਹਨਾਂ ਦੇ ਲੱਗੇ ਹੋਏ ਨੇ ਤੇ ਫੇਰ ਉਹ ਜਦੋਂ ਹੁਣ ਲਾਈਟ ਆਏਗੀ ਤੇ ਚੱਲੇਗਾ ਨਾ ਤੇ' ਲਾਈਟ ਆ ਜਾਂਦੀ ਹੈਤੇ ਫੇਰ ਉਹ ਕੀ ਕਹਿੰਦੇ ਟਾਈਮਿੰਗ ਹੁੰਦੀ ਹੈ ਪਾਣੀ ਆਉਣ ਦੀ ਵੀ
ਹਾਂ ਠੀਕ ਐ ਬਸ ਵਧੀਆ ਤੁਸੀਂ ਦੱਸੋ
ਹਮ ਹਮ
ਲਾਏ ਟੂਰ ਕਿਤੇ ਦਾ
ਟੂਰ ਹਾਂਜੀ ਲਾਹ ਆਏ ਹਾਂ' ਅਸੀਂ ਜਿਹੜਾ ਆਪਣਾ ਇੱਧਰ ਅੰਬਾਲੇ ਵੱਲ ਗੁਰਦੁਆਰੇ ਦੇਖਣ ਗਏ ਵੀ ਸੀ।
ਅੱਛਾ
ਹਾਂਜੀ
ਅੰਬਾਲੇਵਲ ਹੈ ਗੁਰਦੁਆਰੇ, ਇਕ ਤਾਂ ਮੰਜੀ ਸਾਹਿਬ ਹੈ ਪੰਜੋ
ਹਾਂਜੀ-ਹਾਂਜੀ ਬਸ ਆਪਣੀ ਯਾਤਰਾ ਗਈ ਸੀ ਬੱਸ ਵਿੱਚ ਗੁਰਦੁਆਰੇ ਵੱਲੋਂ ਨਾ ਤੇ' ਉਹਨਾਂ ਦੇ ਨਾਲ ਹੀ ਸਗੋਂ ਚਲੇ ਗਈ ਸੀ ਅਸੀਂ ਵੀ ਨਾ
ਹਮ ਜਾਣਾ ਚਾਹੀਦਾ ਗੁਰੂ ਘਰ
ਹਾਂ ਚਲੋ ਯਾਤਰਾ ਦੇ ਨਾਲ ਜਾਇਆ ਜੇ ਇਕੱਲਿਆਂ
ਹਾਂ
ਇੱਥੇ ਜਾਇਆ ਜਾਂਦਾ
ਉਹ ਤੇ ਹੈ ਹੀ ਆ ਫਿਰ ਬੰਦਾ ਉਝਂਣਾ ਇਕੱਲਿਆਂ ਹਮ ਸਹੀ ਗੱਲ ਹੈ। ਯਾਤਰਾ ਨਾਲ ਟੈਮ, ਕਿੱਥੇ ਨਿਕਲ ਜਾਂਦਾ ਪਤਾ ਨੀ ਲੱਗਦਾ
ਹਾਂਜੀ, ਤੁਸੀਂ ਕਿੱਧਰ ਘੁੰਮ ਕੇ ਆਏ ਛੁੱਟੀਆਂ 'ਚ-
ਅਸੀਂ ਤੇ ਹਜੇ ਕਿਧਰੇ ਨੀ ਗਏ ਪਹਿਲੇ ਹੀ ਗਏ ਸਾਂ ਪਹਿਲਾ ਅਨੰਦਪੁਰ ਸਭ ਗਏ ਸਾਂ
ਅੱਛਾ ਜੀ, ਇਸ ਟਾਈਮ ਅਨੰਦਪੁਰ ਸਾਹਿਬ
ਸਲਾਹ ਦਰਬਾਰ ਸਾਹਿਬ ਜਾਣਦੀ
ਐ ਵੀ ਬੜੀ ਸੰ ਅਨੰਦਪੁਰ ਸਾਹਿਬ ਦਾ ਵੀ ਬੜਾ ਇਸ ਟਾਈਮ ਨੀ ਆ ਗਿਆ ਕੀ ਗਰਮੀ ਵਿੱਚ ਆ ਜਾ ਕੇ ਗੁਰਦੁਆਰੇ ਹੀ ਦੇਖਣੇ ਨੇ ਸੰਗਤ ਨੇ ਹੋਰ
ਤੇ' ਹੋਰ ਪਹਾੜੀ ਇਲਾਕਿਆਂ ਵੱਲ ਵੈਸੇ ਹੀ ਕੁਛ ਨੀ ਇੱਧਰ ਰਿਸ਼ੀਕੇਸ਼ ਵਾਲੇ ਪਾਸੇ ਤੇ ਹਰਿਦੁਆਰ ਵਾਲੇ ਪਾਸੇ ਤੇ ਵੀ ਉੱਧਰ ਵੀ, ਕੀ ਨਾਂ ਲਈਦਾ ਯਾਤਰਾ ਦੇ ਬੜੇ ਭੀੜ ਏ, ਹੇਮਕੁੰਡ ਸਾਹਿਬ, ਬਦਰੀਨਾਥ ਹਾਂ ਕੇਦਾਰਨਾਥ ਬੜੀ ਯਾਤਰਾ ਜਾਂਦੀ ਏਂ।
ਹਾਂਜੀ, ਇਸ ਟਾਈਮ ਵੈਸੇ ਵੀ ਜਾਣ ਦਾ ਫਾਇਦਾ ਨੀ ਹੈਗਾ। ਕਿਉਂਕਿ ਬਹੁਤ ਜ਼ਿਆਦਾ ਟੂਰਿਸਟ ਵਗੈਰਾ, ਰਸ਼ ਵਗੈਰਾ, ਕੁੱਛ ਰਿਸ਼ੀਕੇਸ਼ ਵਾਲੀ ਸਾਈਡ ਤੇ-ਤੇ ਇਸ ਟਾਈਮ ਯਾਤਰੀ ਬੜਾ ਹੁਣਾ ਹੇਮਕੁੰਟ ਸਾਹਿਬ ਦਾ।
ਹੂੰ, ਉਹੀਏ ਤੇ ਯਾਤਰਾ ਜਾ ਰੀ ਏਧਰ।
ਹਾਂਜੀ।
ਹੋਰ?
ਅਗਰ, ਚਲੇ ਵੀ ਜਾਂਦੇ ਓ ਤੇ ਤੁਹਾਨੂੰ ਉੱਧਰ ਰਹਿਣ ਵਾਸਤੇ ਰੂਮ ਵਗੈਰਾ ਨ੍ਹੀਂ ਮਿਲਣਗੇ। ਅਗਰ ਕੋਈ ਮਿਲੇਗਾ ਵੀ ਤੇ ਬਹੁਤ ਜ਼ਿਆਦਾ ਕੀਮਤ ਹੋਏਗੀ ਉਹਨਾਂ ਦੀ। ਓਨੀਂ ਮਹਿ
ਹਾਂ ਹੁਣ ਜਿ, ਹੁਣ ਜਿਤੇ ਗੁਰਦੁਆਰਿਆਂ ਵਿੱਚ ਵੀ ਮਿਲ ਜਾਂਦੇ ਨਾ, ਹੁਣ ਤੇ ਗੁਰਦੁਆਰੇ
ਇਸ ਟਾਈਮ ਨੀ ਮਿਲਣੀ, ਇਸ ਟਾਇਮ ਪ੍ਰੋਪਰ ਬੁਕਿੰਗ ਚੱਲਦੀ ਪਈ ਹੋਣੀ, ਗੁਰਦੁਆਰਿਆਂ ਦੇ ਵਿੱਚ ਸੰਗਤ ਰੁਕੀ ਹੋਈ ਏ। ਅਸੀਂ ਵੀ ਹੋਗੇ ਅ ਅਪਨਾ, ਮਹੀਨਾ ਕੁ ਹੋ ਚੱਲਿਆ, ਅਸੀਂ ਵੀ ਗਏ ਸੀ ਅਨੰਦਪੁਰ ਸਾਹਿਬ। ਵੋ ਤੇ ਉਦੋਂ ਕੋਈ ਮੇਲਾ ਵਗੇ ਪਰ ਅਸੀਂ ਗਿਆਰਾਂ ਇੱਕ ਵਜੇ ਤੱਕ ਭਟਕ ਰਹੇ ਆ ਤੇ ਸਾਨੂੰ ਕੋਈ ਰੂਮ ਨੀ ਮਿਲਿਆ।
ਅੱਛਾ।
ਫਿਰ ਸਾਨੂੰ
ਹੂੰ।
ਬੜੀ ਮੁਸ਼ਕਿਲ ਇੱਕ ਲਿਆ ਜਾਕੇ। ਕੋਈ ਇੱਕ ਵਜੇ ਕੋਲ਼ ਗੁਰਦੁਆਰੇ ਦੇ ਬਾਹ ਮਿਲ ਗਿਆ ਉਹ ਵੀ।
ਅੱਛਾ।
ਤੇ ਫਿਰ ਹਾਰਕੇ ਉਹਨਾਂ ਨੇ, ਫਿਰ ਪੈਸੇ, ਵੈਸੇ ਹੋਟਲ ਸੀਗਾ। ਫੇਰ ਉਹਨਾਂ ਨੇ ਪੈਸੇ ਵੀ ਓਨੇ ਕਹਿ ਦਿੱਤੇ। ਉਹਨਾਂ ਨੇ ਅਠਾਰਾਂ ਸੌ ਰੁਪਿਆ ਕਿਹਾ ਸੀ। ਕਿ ਪੰਦਰਾਂ ਸੌ ਰੁਪਏ ਵਿੱਚ ਮਨਾਇਆ ਉਹਨਾਂ ਨੂੰ।
ਅੱਛਾ। ਠੀਕ ਏ, ਹੋਟਲਾਂ ਵਾਲੇ‍ ਇਨਾ ਦੇ ਬੜੇ ਮੂੰਹ ਖੁੱਲੇ ਹੋਏ ਨੇ ਕੀ ਕਰਨਾ ਫਿਰ।
ਹਾਂ, ਕੀ ਕਰਨਾ ਫੇਰ।
ਉਹਨਾਂ ਨੂੰ ਵੀ ਮੌਕਾ ਮਿਲਦਾ ਵਾ, ਜਿਦਾਂ ਰਿਸ
ਉਹਨਾਂ ਦਾ ਵੀ ਇਹੀ ਟਾਈਮ ਹੁੰਦਾ, ਕਮਾਈ ਵਗੈਰਾ ਦਾ ਵੀ ਨਾ। ਉਹਨਾਂ ਦਾ ਇਹ ਟਾਈਮ ਹੁੰਦਾ ਕਮਾਈ ਦਾ।
ਹੋਰ।
ਬਸ, ਠੀਕ-ਠਾਕ ਤੁਸੀਂ ਸੁਣਾਓ? ਘਰ ਪਰਿਵਾਰ ਸਭ ਠੀਕ।
ਬਸ ਅਸੀਂ ਵੀ ਸਭ ਵਧੀਆ, ਤੁਸੀਂ ਦੱਸੋ? ਠੀਕ ਏ।
ਬਸ ਜੀ ਵਧੀਆ, ਅਸੀਂ ਕੀ ਕਰਨਾ ਏ। ਬਸ ਹੁਣ ਥੋੜਾ ਜਿਹਾ ਉੱਪਰ, ਪਾਣੀ ਵਗੈਰਾ ਪਾਇਆ ਛੱਤ ਤੇ ਪੌਦਿਆਂ 'ਚ, ਹੁਣ ਨੀਚੇ ਜਾ ਕਿ ਹੁਣ ਰੋਟੀ ਪਾਣੀ ਦੇ ਦੁਵਾਲੇ ਹੋ ਜਾਣੇ, ਹੁਣ ਰੋਟੀ ਪਾਣੀ ਬਣਾਵਾਂਗੇ।
ਹੂੰ, ਦੁਆਲੇ ਹੋ ਜਾਣਾ।
ਦੁਵਾਲੇ ਈ ਹੋਗੇ, ਹੁਣ ਕੀ ਕਰੀਏ। ।
ਅੱਛਾ।
ਹਾਂਜੀ।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
ਬਸ ਵਧੀਆ ਜੀ।
ਸਿਮਲਾ
ਹੋਰ ਸੁਣਾਓ, ਕੋਈ ਨਵੀਂ ਤਾਜ਼ੀ।
ਬਸ ਨਵੀਂ ਤਾਜ਼ੀ ਬਸ ਇਈ ਈ ਏ ਬਸ ਦਿਨ ਇਦਾਂ। ਖਾਦਾ ਤੇ ਰਾਤ ਦਾ, ਰਾਤ ਦਾ ਖਾਦਾ ਤੇ ਦਿਨ ਦਾ।
ਸਭ ਦੇ ਘਰ ਚ ਇਹੀ ਚਲਦਾ ਪਿਆ ਜੀ। ਸਬਜ਼ੀਆਂ ਵੀ ਕੁਝ ਇਹਨਾਂ ਨੂੰ ਕੋਈ ਪਸੰਦ ਨਈਂ ਆਂਦੀਆਂ।
ਹਾਂ।
ਸਵੇਰ ਵਾਸਤੇ ਭਿੰਡੀਆਂ ਕੱਟੀਆਂ ਨੇ ਮੈਂ ਕਿਆ ਚੱਲ ਸਵੇਰ ਵਾਸਤੇ ਭਿੰਡੀਆਂ ਕੱਟੀਆਂ ਨੇ ਭਿੰਡੀਆਂ ਮੈਂ ਕਿਆ ਚੱਲ ਸਵੇਰੇ ਡਿਊਟੀ ਤੇ ਲੈ ਜਾਣਗੇ। ਹੁਣ ਦੇਖੋ ਪਸੰਦ ਆਣਗੀਆਂ ਤੇਈ ਲੈ ਕੇ ਜਾਣਗੇ ਇਹਨਾਂ ਦੇ ਨੱਖਰੇ ਵੱਖਰੇ-ਵੱਖਰੇ ਨੇ ਸਭ ਦੇ।
ਹਂ।
ਨਈਂ ਤੇ ਫੇਰ ਬਾਜ਼ਾਰੋਂ ਫਾਸਟ ਫੂਡ ਤੇ ਖਾਣਗੇ ਈ।
ਹਂ।
ਹਾਂਜੀ।
ਚਲੋ ਕੋਈ ਨੀ, ਹੋਰ।
ਬਸ ਵਧੀਆ ਠੀਕ-ਠਾਕ ਬਸ ਚੱਲੇ ਆ ਹੁਣ ਆਟਾ ਉਟਾ ਗੁੰਨਾਂਗੇ ਭਾਂਡੇ ਵਗੈਰਾ ਧੋਣ ਵਾਲੇ ਹੋਣੇ ਐ।
ਹਾਂ ਇਹਦੇ ਤੇ ਭਾਂਡਿਆਂ ਧੋਣ ਦਾ ਬੜਾ ਕੰਮ ਹੋ ਜਾਂਦਾ। ਚਲੋ ਠੀਕ ਐ ਫੇਰ ਕਰਨੇ ਮੈਂ ਤੁਹਨੂੰ ਬਾਅਦ। ਚ ਕਰਨੀ ਆਂ ਮੈਂ ਕੋਲ ਆ ਰੀ ਓਕੇ।